ਹੈਲੋ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਭੈਣ ਜੀ। ਕੀ ਹਾਲ ਚਾੱਲ ਏ।
ਹੋਰ, ਕੀ ਕਰ ਰਹੇ ਹੋ?
ਦੱਸੋ ਪਰਿਵਾਰ ਸਭ ਠੀਕ-ਠਾਕ।
ਸਭ ਵਧੀਆ।
ਪਰਿਵਾਰ ਠੀਕ ਏ, ਬੱਚੇ ਠੀਕ, ਬੱਚੇ ਠੀਕ ਨੇ। ਹਾਂਜੀ, ਬੱਚੇ ਬਾਹਰੋਂ ਆ ਤੁਹਾ ਹਾਂਜੀ। ਤੁਹਾਡੇ ਬੱਚੇ ਬਾਹਰੋ ਆ ਗਏ ਨੇ, ਕੇ ਕੋਈ ਨੀ ਆਏ?
ਅਜੇ ਨੀ ਆਏ ਭੈਣ ਜੀ, ਅੱਜ ਆਣਗੇ ਰਾਤੀ।
ਅੱਛਾ, ਭੈਣ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ, ਮੈਂ ਤੇ ਸੋਚਦੀ ਪਈ ਆ ਬੱਚੇ ਮੇਰੇ ਵੱਡੇ ਹੋ ਰਹੇ ਨੇ, ਤੇ ਫਿਰ ਕੱਲ ਨੂੰ ਬੱਚਿਆਂ ਨੂੰ ਵਿਆਣਾ ਵੀ ਹੈਗਾ ਹੈ। ਅੱਜ ਕੱਲ੍ਹ ਜਦ ਤੱਕ ਘਰ ਬਾਰ ਅੱਛਾ ਨਾ ਹੋਵੇ ਨਾ ਤੇ ਰਿਸ਼ਤੇ ਵੀ ਅੇ
ਹਾਂਜੀ, ਸਹੀ ਕਹਿ ਰਹੇ ਤੁਸੀਂ, ਹਾਂਜੀ ਹਾਂਜੀ ਸਹੀ ਕਹਿ ਰਹੇ ਭੈਣ ਜੀ ਤੁਸੀਂ, ਘਰ ਬਾਰ ਬਣਾਣਾ ਤੇ ਬਹੁਤ ਜ਼ਰੂਰੀ ਪਹਿਲੇ ਘਰ ਬਣਾਓ, ਬਾਅਦ ਚ ਵਿਆਹ ਕਰਨਾ ਚਾਹੀਦਾ। ਭੈਣਜੀ ਬਾਅਦ ਚ ਵਿਆਹ ਘਰ ਬਣਦਾ।
ਹਾਂ ਭੈਣ ਜੀ ਮਕਾਨ ਬਿਨਾਂ ਤੇ ਗੁਜ਼ਾਰਾ ਨਹੀਂ ਨਾ।
ਵਿਆਹ ਤੋਂ ਬਾਅਦ
ਮਮੀਨਾ ਤੇ ਝੱਟ ਬੀਤ ਜਾਂਦਾ ਐ। ਪਤਾ ਹੀ ਨਹੀਂ ਚੱਲਦਾ ਕਿ ਮੈਂ ਦੇਖੋ, ਐਸਾ ਲੱਗਦਾ ਕਿ ਹੁਣ ਮੈਂ ਕੱਲ ਕਿਰਾਇਆ ਦਿੱਤਾ। ਅੱਜ ਫਿਰ ਕਿਰਾਇਆ ਦੇਣਾ ਆਣ, ਆਣ ਆ ਗਿਆ। ਭੈਣ ਜੀ ਕਿਰਾਇਆ ਤਾਂ ਕਿੱਥੇ ਤੱਕ ਆਦਮੀ ਦਵੇ।
ਹਾਂ ਮਕਾਨ ਹੋਣਾ ਤੇ ਭੈਣ ਜੀ ਬਹੁ ਜ਼ਰੂਰੀ ਹੈ। ਮੈਂ ਵਿਆਹ ਤੇ ਫੇਰ ਤੁਸੀਂ ਸਾਲ ਦੋ ਸਾਲ ਰੁਕ ਕੇ ਕਰਲੋਗੇ। ਮਕਾਨ ਪਹਿਲੇ ਬਣਨਾ ਜ਼ਰੂਰੀ, ਵਿਆਹ ਤੋਂ ਬਾਅਦ ਮਕਾਨ ਨੀ ਬਣਦੇ।
ਹੋਰ ਮ ਮਕਾਨ ਮਾਲਕ ਇਤਨ ਅ ਬੋਲਦੇ ਨੇ ਹਰ ਗੱਲ ਤੇ ਗੁੱਸਾ ਕਰਦੇ ਨੇ, ਕਹਿੰਦੇ ਨੇ ਕਿ ਜੀ, ਇੱਥੇ ਕੂੜਾ ਕਿਉ ਰੱਖਿਆ ਨੇ? ਇਹ ਕੂੜੇਦਾਨ ਨੂੰ ਅੰਦਰ ਰੱਖੋ। ਇਸ ਨਾਲੀਆਂ ਸਾਫ਼ ਕਰੋ। ਤੁਸੀਂ ਪਾਣੀ ਚੂੜੇ ਚੂੜਾ ਲਗਾਓ, ਇੱਥੇ ਧੁਲਾਈ ਕਰਾਓ, ਭੈਣ ਜੀ ਦੇਖੋ ਅਸੀਂ ਤਾਂ ਆਪਣਾ ਕੰਮ ਪੂਰਾ ਕਰਦੇ ਹਾਂ।
ਭੈਣਜੀ ਪਰ ਸਾਡਾ ਤੇ ਇੱਥੇ ਐ ਨੀ ਹੈਗਾ ਸਾਡਾ ਤਾਂ ਇੱਥੇ ਇਹ ਨੀ ਅਸੀਂ ਹੁਣ ਕਿਰਾਏ ਚੜ੍ਹਾਏ ਪਏ ਨੇ ਆਪਣੇ ਆਪਣੇ ਮੀਟਰ ਆਪਣੇ ਆਪਣੇ ਸਭ ਤੇ ਲਵਾਏ ਪਏ ਨੇ ਆਪਣਾ ਆਪਣੇ ਰਵੋ ਆਪਣਾ ਕੰਮ ਕਰੋ ਨਾ ਕਿਸੇ ਨਾਲ ਕੋਈ ਪਰੇਸ਼ਾਨੀ ਨਾ ਕੁਛ ਆਪਣਾ ਰਵੋ ਆਪਣਾ ਜਿੰਨਾ ਬਿਜਲੀ ਖਰਚ ਕਰੋ ਕਿ ਬਿਜਲੀ ਦਾ ਬਿੱਲ ਦਓ ਆਪਣਾ ਜਿੰਨਾ ਪਾਣੀ ਲੋ ਪਾਣੀ ਦਾ ਬਿੱਲ ਦਾ ਕਿਸੇ ਦੇ ਵਿੱਚ ਕੁਝ ਬੋਲਣ ਦੀ ਰੋ ਨਹੀਂ ਹੈਗੀ
ਨਹੀਂ ਨਹੀਂ ਬਿ ਤੇ ਅਲੱਗ ਲੱਗੇ ਉਹ ਤੇ ਕੋਈ ਨਹੀਂ ਹੈਗਾ ਕੋਈ ਗਿੱਲਾ ਛਕੂਆ ਨਹੀਂ ਹੈਗਾ ਸਾਨੂੰ ਚਲੋ ਬਾਈ ਜਿੰਨਾ ਬਿਜਲੀ ਦਾ ਬਿੱਲ ਆਏਗਾ ਤਾਂ ਅਸੀਂ ਭਰਨਾ ਹੀ ਭਰਨਾ ਪਾਣੀ ਦਾ ਬਿੱਲ ਜਿੰਨਾ ਆਉਣਾ ਭਰਨਾ ਹੀ ਭਰਨਾ ਹੈ ਪਰ ਜਿਹੜੇ ਹੋਰ ਵੀ ਸਹੂਲਤ ਹੁੰਦੀਆਂ ਨੇ ਇਹਨਾਂ ਕਿ ਬਈ ਚਲੋ ਕੋਈ ਆਏ ਗਿਆ ਚਾਰ ਬੰਦੇ ਵੱਧ ਆ ਅਗੇ ਤਾਂ ਵੀ ਤੁਸੀਂ ਗੁੱਸਾ ਕਰੋ ਬਈ ਤੁਹਾਡੇ ਘਰ ਮਹਿਮਾਨ ਬਹੁਤ ਆਉਂਦੇ ਨੇ ਤੁਹਾਡੇ ਘਰ ਸ਼ੋਰ ਬੜਾ ਹੁੰਦਾ ਹੈ ਹਾਂ ਤੁਸੀਂ ਰਾਤੀ ਦਿਹਾੜੀ ਆ ਜਾਂਦੇ ਹੋ ਅਸੀਂ ਡਿਸਕ ਅਸੀਂ ਲੋਕ ਪਰੇਸ਼ਾਨ ਹੋ ਜਾਂਦੇ ਆ ਸਾਨੂੰ ਦਰਵਾਜੇ ਖੋ ਗੇਟ ਖੋਲਣੇ ਪੈਂਦੇ ਨੇ ਉਹ ਭੈਣਜੀ ਫਿਰ ਗ੍ਰਸਤੀ ਬੰਦਾ ਹੈ ਕੋਈ ਆਂਦਾ ਕੋਈ ਜਾਂਦਾ ਗ੍ਰਸਤ ਇਸ ਵਿੱਚ ਹੀ ਸਾਰੇ ਕੋਈ ਆਉਂਦੇ ਜਾਂਦੇ ਨੇ ਨਾ ਤੇ ਮੈਂ ਇਹ ਸੋਚ ਉਸ ਬਾਅਦ ਜ ਕਿਹਾ ਮੈਂ ਕਿਹਾ ਕਿ ਭਾਵੇ ਮੈਨੂੰ ਦੁੱਖ ਕਮਰੇ ਦਾ ਕਮਰੇ ਦਾ ਹੀ ਲੈ ਦੋ ਪਹਿਲੇ ਮਕਾਨ ਤੇ ਮੈਂ ਆਪਣਾ ਮ ਮਕਾਨ ਜ਼ਰੂਰ ਬਣਾਉਣਾ ਮੈਂ ਹੋਰ ਮੇਰੇ ਬੱਚੇ ਵੱਡੇ ਹੋ ਰਹੇ ਨੇ ਤੇ ਮੈਂ ਪਹਿਲੇ ਮਕਾਨ ਬਣਾਵਾਂਗੇ ਮੈਂ ਫਿਰ ਬੱਚੇ ਵੀ ਵਿਆਣੇ ਹੋ ਜਾਣਗੇ ਮੇਰੇ ਬੱਚੇ ਬੱਚੇ ਵੀ ਵੱਡੇ ਹੋ ਗਏ ਨੇ ਤੇ ਹੁਣ ਤੇ ਮੈਂ ਕਿਰਾਏ ਤੇ ਮੈਂ ਰਹਿਣਾ ਹੀ ਨੀ ਹੈ ਭੈਣਜੀ ਮੈਂ ਕੱਲ ਮਕਾਨ ਦੇਖਣ ਗਈ ਹਾਂ
ਹਾਂਜੀ ਹਾਂਜੀ ਸੁਣਦੀ ਪੀ ਆ ਮੈਂ ਹਾਂਜੀ ਹਾਂਜੀ ਭੈਣਜੀ ਸੁਣਦੀ ਪੀ ਆ ਮੈਂ ਬੋਲੋ ਬੋਲੋ
ਮਹਿੰਗੀ ਭੈਣਜੀ ਹੋ ਗਈ ਦੋ ਕਮਰੇ ਦੀ ਜਗ੍ਹਾ ਤੇ ਕਹਿੰਦਾ ਜੀ ਪੰਜਾਹ ਲੱਖ ਰੁਪਈਆ ਐਂ ਮੈਂ ਤੇ ਸੁਣ ਕੇ ਭੈਣ ਜੀ ਡਰ ਗਈ ਮੈਂ ਕੇਆ ਪੰਜਾ ਲੱਖ ਰਪੇ, ਦੋ ਛੋਟੇ-ਛੋਟੇ ਕਮਰੇ ਤੇ ਇੱਕ ਨਿੱਕੀ ਜੀ ਰਸੋਈ ਨੇ, ਤੇ ਇੱਕ ਬਾਥਰੂਮ ਛੋਟਾ ਜੇਆ
ਹਾਂ ਭੈਨ ਜੀ ਅੱਜ, ਕੱਲ ਬੜੀ ਮੇਂਗਾਈ ਦਾ ਟਾਈਮ ਏ। ਬੁਰਾ ਹਾਲ ਹੋਏਆ ਪੇਆ ਕੀ ਕਓਗੇ, ਓ ਜਮਾਨੇ ਨੀ ਰਏ ਅੱਜ-ਕੱਲ ਜੋ ਪੈਲੇ ਜੋ ਥੋੜੇ ਪੈਸੇਆਂ ਚ ਕੁਛ ਆ ਜਾਂਦਾ ਸੀ ਅੱਜ ਕੱਲ ਕੁਝ ਨੀ ਆਂਦਾ
ਨਹੀਂ ਭੈਨ ਜੀ ਮੈਂ ਕੇਆ ਚਲੋ ਜਿੱਥੇ ਘੱਟ ਬਸਤੀ ਹੋਵੇ ਨਾ ਓਥੇ ਸਾਨੂੰ ਜਮੀਨ ਖਰੀਦ ਲੈਣੀ ਚਾਈਦੀ ਏ ਚਲੋ ਪੰਜਾ ਗੱਜ ਨੀ ਤੇ ਸੋ ਗਜ ਤੇ ਜਗ੍ਹਾ ਹੋਵੇ ਨਾ ਜੇ ਤੁਆਡੇ ਸੁੱਖਾਂ ਨਾਲ ਲੈਗੇ ਨੇ ਹੈਂ, ਵੇਆ ਹੋ ਗਏ ਧੀਆਂ ਜਵਾਈਆਂ ਆਣਾ, ਪੁੱਤਰ ਵੇਆਓਗੇ ਨੂਆੰ ਆਓਣਗੀਆਂ ਤੇ ਅੱਜ ਕੱਲ ਇੱਕ-ਇੱਕ ਕਮਰਾ ਦਾ ਬੱ ਭੈਨ ਜੀ ਤੇ ਮੈਂ ਕੇਆ ਓਖਾ ਸੋਖਾ ਦਾ ਜੀ ਨੂੰ ਕੇਆ ਮੈ ਕੇਆ ਤੁਸੀਂ ਭਾਈ ਮੇਰੇ ਇਹ ਸੋਨਾ ਈ ਮੇਰਾ ਭਾਏ ਵੇਚ ਕੇ ਮੈਨੂੰ ਤੇ ਜਮੀਨ ਲੈ ਦੋ
ਨਈ ਭੈਨਜੀ ਸੋਨਾ ਨਾ ਵੇਚੋ ਸੋਨਾ ਅ ਏ ਹੁਣ ਏਨਾ ਮੈਂਗਾ ਸੋਨਾ ਹੋਏਆ ਪੇਆ, ਹੁਣ ਵੇਚ ਦਿੱਤਾ ਦੁਬਾਰਾ ਨੀ ਬਣਨਾ ਭੈਨ ਜੀ
ਭੈਨ ਜੀ, ਪਰ ਮਕਾਨ ਨਾ ਹੋਏਗਾ ਤੇ ਗੁਜਾਰਾ ਕਿਸਰਾ ਭੈਨ ਜੀ? ਐਵੀ ਤੁਸੀ ਸੋਚੋ ਨਾ ਇੰਨਾ ਦੁੱਖ ਸੁੱਖ ਦਾ ਇਨਸਾਨ ਦਾ
ਹਾਂ
ਭੈਨਜੀ ਪੈਲੇ ਮੁ ਮਕਾਨ ਬਨ ਜਾਏਗਾ ਨਾ, ਤੇ ਸੋਨਾ ਤੇ ਫਿਰ ਗੁਰੂ ਮਾਰਾਜ ਬਣਾ ਦੇਗਾ
ਨਈ ਕਿੱਥੋਂ ਬਣਾ ਲੋਗੇ ਭੈਨ ਜੀ? ਦੋ ਲੱਖ ਰਪੇ ਸੋਨਾ ਹੋਆ ਪੇਆ ਵੇ ਸਮਜ ਨੀ ਆ ਰੀ ਤੁਹਾਨੂ
ਪਰ ਦੱਸੋ ਤੁਸੀਂ ਮੈਨ ਦੱਸੋ, ਮੈਂ ਮਕਾਨ ਕਿਸਰਾ ਬਣਾਵਾਂ ਫਿਰ? ਕੋਈ ਇਸਰਾ ਨਈ ਹੋਂਦਾ ਭੈਨਜੀ
ਲੋਨ ਲੈਲੋ ਭੈਨ ਜੀ ਤੁਸੀਂ ਲੋਨ ਲੈਲੋ, ਕਿਸਤਾਂ ਭਰਦੇ ਰੈਣਾ
ਭੈਨਜੀ ਲੋਨ ਤੇ ਬੜਾ ਅ ਬੋਤ ਪੈਸਾ ਚੜ ਜਾਂਦੈ, ਉਤਾਰਨਾ ਈ ਬੜਾ ਔਖਾ ਹੋ ਜਾਂਦੈ ਆਦਮੀ ਦਾ
ਐ ਤੇ ਪਰ ਹੈਈ ਏ ਕੰਮ ਹੋਣਾ ਚੀਦੈ ਤਾਂ ਈ ਲੋਨ ਦਾ ਫੈਦਾ
ਨਈ ਲੋਨ, ਨਈ ਤੋ ਲੋਨ ਦਾ ਪੈਸਾ ਤੁਸੀ ਜਾਣਦੇ ਓ ਤੁਸੀ ਵੈਸੇ ਕੇ ਕਰੈ, ਤੁਸੀ ਕੇਸ ਕੋਈ ਕਰਵਾਏ ਨੇ ਲੋਨ
ਹਾਂ ਭੈਨਜੀ, ਲੋਣ-ਲੋਨ ਮਿਲ ਤੇ ਜਾਂ ਲੋਨ ਮਿਲ ਤੇ ਜਾਂਦੈ ਸਸਤੇ ਰੇਟ ਕਿਸ਼ਤਾਂ ਤੇ ਮਿਲ ਜਾਂਦੈ, ਪਰ ਕਿਸ਼ਤਾਂ ਹੁੰਦੀਆਂ ਨ ਚੰਗੀਆਂ ਫਿਰ ਏਨਾ ਕੰਮ ਹੋਣਾ ਚੀਈਦਾ ਬੰਦੇ ਦਾ, ਕਿ ਕਿਸ਼ਤ ਬੰਦਾ ਮ੍ਹੀਨੇ ਦੇ ਮ੍ਹੀਨੇ ਚੂਕਾ ਸਕੇ ਜੇ ਕਿਸ਼ਤ ਇੱਕ ਵੀ ਖ਼ਰਾਬ ਹੋ ਗਈ ਤੇ ਫੇਰ ਤੁਆਡਾ ਪਰਸ਼ਾਨੀ ਚ ਆ ਜਾਓਗੇ।
ਫੇਰ ਭੈਣਜੀ ਐ ਤੇ ਫਿਰ ਮਤਲਬ ਡਰ ਵਾਲਾ ਕੰਮ ਹੋ ਗਿਆ ਨਾ ਜੀ ਅਗਰ ਨਾ ਜਾਂ ਤੁਸੀਂ ਕਿਸ਼ਤ ਨਾ ਭਰੀ ਤੇ ਫਿਰ ਤੁਸੀਂ ਪਰੇਸ਼ਾਨ ਹੋਗੇ।
ਜਾਓਗੇ
ਨੀ ਯਾ ਤੇ ਭੈਣ ਜੀ ਇਸ ਤਰ੍ਹਾਂ ਹੋਵੇ ਨਾ ਸਾਨੂੰ ਜਗ੍ਹਾ ਮਿਲ ਜਾਏ ਕਮਰੇ ਮਿਲ ਜਾਣ ਰਹਿਣ ਜੋ ਅਸੀਂ ਵਿੱਚ ਕਿਰਾਇਆ ਭਰਦੇ ਰਹੀਏ ਤੇ ਮਕਾਨ ਸਾਡਾ ਹੋ ਜਾਏ ਇਸ ਤਰ੍ਹਾਂ ਵੀ ਕੋਈ ਹੈਗਾ ਤੁਹਾਡੇ ਸਰਦਾਰ ਜੀ ਕੋਲ ਪੁੱਛ ਕੇ ਮੈਨੂੰ ਦੱਸਣਾ। ਕੋਈ ਇਓਜਾ ਜੁਗਾੜ ਜਿਹੜਾ ਕੀ ਭੈਣਜੀ ਅਸੀਂ ਚਲੋ ਧੀਰੇ ਧੀਰੇ ਕਰਕੇ ਆਪਣਾ ਬਾਈ ਕੱਠਾ ਤਾਂ ਹੁਣ ਪੈਸਾ ਇਤਨਾ ਕੋਲ ਹੈ ਨੀ ਜੀ ਅਸੀਂ ਆਪਣਾ ਅਹ ਕਰੀਏ ਕਿਉਂਕਿ ਅੱਗੇ ਮੈਂ ਆਪਣੀਆਂ ਦੋ ਨ ਨਨਾਣਾ ਵੀ ਆਈਆਂ ਦੋ ਦਿਓਰ ਮੈਂ ਵਿਆਏ ਤੇ ਮੇਰੇ ਆਦਮੀ ਇੱਕੋ ਕੰਮ ਕਰਨੇ ਵਾਲਾ ਤੇ ਮੈਂ ਪੈਸਾ ਕਿੱਥੋਂ ਲਿਆਵਾਂ ਭੈਣ ਜੀ ਤੇ ਇੱਜ਼ਤ ਵਾਲੇ ਘਰਦੇ ਬੰ ਦੇ ਆ ਅਸੀਂ
ਹਾਂ ਇਹ ਏ ਤਾਂ ਹੈ ਈ ਏ ਭੈਣ ਜੀ ਸਹੀ ਕਹਿ ਰਹੇ ਹੋ ਸਹੀ ਕਹਿ ਰਹੇ ਹੋ ਪਰ ਸੋਚ ਕੇ ਕੰਮ ਕਰਨਾ ਪਰ ਤੁਸੀਂ ਐ ਨਾ ਵਿੱਚ ਫਸ ਜਾਓ ਤੇ ਫੇਰ ਬਾਅਦ ਚ ਕੁੱਛ ਕਰ ਨਾ ਪਾਓ।
ਨਈ ਤੁਹਾਡੇ ਸਰਦਾਰ ਜੀ ਤੇ ਬੜੇ ਸਿਆਣੇ ਨੇ ਪੜ੍ਹੇ ਲਿਖੇ ਨੇ ਨਾ ਮੈਂ ਕਿਹਾ ਓਨਾਂ ਨਾਲ
ਹਾਂ ਔਰ ਗਏ ਨੇ ਹੁਣੇ ਕੰਮ ਤੇ ਨਾ ਸ਼ਾਮੀ ਆਣਗੇ ਫੇਰ ਮੈਂ ਤੁਹਾਡੀ ਗੱਲ ਕਰਾਵਾਂਹੀ ਉਨਾਂ ਨਾਲ ਫੋਨ ਤੇ ਤੁਸੀਂ ਗੱਲ ਕਰਕੇ ਓ ਨਾਲ ਸਾਰੀ ਗੱਲ ਪੁੱਛ ਲੈਣਾ।
ਨਈ ਪਹਿਲੇ ਤੁਸੀਂ ਵੀ ਪਹਿਲੇ ਤੁਸੀਂ ਵੀਰ ਜੀ ਨਾਲ ਗੱਲ ਕਰਨਾ ਨਾ ਮੇਰੇ ਸਾਡੇ ਬਾਰੇ ਬਈ ਭੈਣੀ ਜੀ ਦਾ ਫੋਨ ਆਇਆ ਸੀ ਤੇ ਭੈਣ ਜੀ ਇਸ ਤਰ੍ਹਾਂ ਕਹਿੰਦੇ ਬੇਸਨ ਬਈ ਤੁਹਾਡੇ ਬਈ ਕੋਈ ਜੁਗਾੜ ਬਣਾ ਦੋ
ਹਾਂਜੀ-ਹਾਂਜੀ
ਵੀਰ ਜੀ ਤੁਹਾਡਾ ਭੱਲਾ ਵੱਸੀ ਹੋਰ ਕੇ ਅਸੀਂ ਤੁਹਾਨੂੰ ਸਾਰੀ ਜ਼ਿੰਦਗੀ ਯਾਦ ਰੱਖਾਂਗੇ।
ਹਾਂਜੀ ਭੈਣ ਜੀ ਆਂਦੇ ਨਾ ਘਰ ਆਣਗੇ ਮੈਂ ਗੱਲ ਕਰਾਂਗੇ ਓਨਾਂ ਨਾਲ ਘਰ ਆਣਗੇ ਨਾ ਮੈਂ ਗੱਲ ਕਰਾਂਗੀ ਓਨਾਂ ਨਾਲ ਦੱਸਣਗੇ ਹਾਂਜੀ-ਹਾਂਜੀ
ਏਓ ਜੇ ਬੰਦਿਆਂ ਦੇ ਮੂੰਹੋ ਅਸੀਸ ਹੀ ਨਿਕਲਦੀ ਨਾਂ ਮਹਾਰਾਜ ਜੀ ਏਨਾਂ ਨੂੰ ਮੇਰੇ ਸ
ਓ ਕੀ ਕਹਿੰਦੇ ਨੇ
ਮੇਰੇ ਸਰਦਾਰ ਜੀ ਤੇ ਕਹਿੰਦੇ ਤੂੰ ਬਈ ਸਿਆਣੇ ਬੰਦੇ ਨਾਲ ਰਾਹ ਕਰ ਲੈ ਮੈਨੂੰ ਤੋਂ ਕੁੱਛ ਸਮਝ ਨੀ ਆਂਦੀ ਆ ਤਾ ਹੋਰ ਐ ਨਾ ਪੈਸਾ ਥੋੜ੍ਹਾ ਬਹੁਤ ਹੈਗਾ ਕਈ ਤਾਂ ਓ ਵੀ ਫਸਾ ਕੇ ਬਹਿ ਜਾਵੇ ਤਾਂ ਕੱਲ ਨੂੰ ਨਾ ਇੱਧਰ ਦੀ ਰਵੇ ਨਾ ਉੱਧਰ ਦੀ ਰਵੇ ਤਾਂ ਮੈਂ ਚੁੱਪ ਏਈਓ ਇਸ ਇਸੀ ਪਿੱਛੇ ਮੈਂ ਕਿਆ ਚੱਲ ਭੈਣਜੀ ਨਾਲ ਗੱਲ ਕਰਾਂ ਬਈ ਭੈਣੀ ਦਾ ਸਰਦਾਰ ਜੀ ਤਾਂ ਪੜਿਆ ਲਿਖਿਆ ਐ ਉਹ ਵੀ ਇੱਥੇ ਦਫਤਰ ਦੁਫਤਰ ਜਾਂਦੇ ਉਹਨਾਂ ਨੂੰ ਸਾਰੀ ਸਮਝ ਹੈਗੀ ਤੇ ਜਿਹੜਾ ਭੈਣ ਭਰਾ ਗੱਲ ਸੁਣਦਾ ਨਾ ਤਾਂ ਉਸ ਕੀਤੀ ਜਾਦੀ
ਹਾਂਜੀ ਹਾਂਜੀ ਸਹੀ ਕਹਿ ਰਹੇ ਸਹੀ ਕਹਿ ਰਹੇ ਹੋ ਭੈਣ ਜ ਤੁਸੀਂ ਘਰ ਆਉਣਗੇ ਨਾ ਤੇ ਮੈਂ ਗੱਲ ਕਰਾਂਗੇ ਉਹਨਾਂ ਨਾਲ
ਦਿਲ ਦੀ ਸਾਰੀ ਗੱਲ ਕਰਦੀ ਆ ਮੈਂ ਹੋਰ ਕਿਸੇ ਨਾਲ ਨੀ ਕਰਦੀ ਹਾਂ ਦੇ ਕੁੱਝ ਜੋ ਪਿਆਰ ਦਿੰਦਾ ਨਾ ਇਨਸਾਨ ਨੂੰ ਤਾਂ ਉਸੀ ਨਾਲ ਦਿਲ ਦੀ ਗੱਲ ਕੀਤੀ ਜਾਂਦੀ ਹੈਗੀ ਜਦੋਂ ਲੋਕਾਂ ਨਾਲ ਗੱਲ ਕਰੋ ਤਾਂ ਲੋਕ ਹਸ ਹੱਸੀ ਮਜਾਕ ਕਰਕੇ ਤੇ ਖਿੜ ਖਿੜ ਖਿੜ ਖੜ ਪਿੱਛੋਂ ਹੱਸਦੇ ਨੇ ਭੈਣ ਜੀ ਹੈਂ ਹਾਂ ਮੇ ਲੈ ਮਕਾਨ ਬਣਾਉਣ ਚੱਲੀਏ ਪੈਸਾ ਕੋ ਲੈ ਕੋਈ ਨਹੀਂ ਤੇ ਦੇਖੋ ਦੁਨੀਆਂ ਦੀ ਗੱਲਾਂ ਭਣ ਜਾਂਦੀ ਹੈ ਭੈਣ ਜੀ ਇਸ ਪਿੱਛੇ ਨਾ ਆਦਮੀ ਕਿਸੇ ਨਾਲ ਗੱਲ ਵੀ ਨਹੀਂ ਕਰ ਸਕਦਾ ਨਾ ਕਦੇ ਵੀ ਗੱਲ ਸ਼ਰਮ ਆਨ ਕਿ ਬਈ ਕਿਸੇ ਨੂੰ ਆਪਣੇ ਘਰ ਦਾ ਕੌਣ ਭੇਤ ਦੇਵੇ ਆਜ ਕੱਲ ਭੇਜ ਦੇ ਦਿਉ ਤਾਂ ਫਿਰ ਉਹ ਸਮਾਜ ਦੀ ਇੱਜ਼ਤ ਵੀ ਨਹੀਂ ਰਹਿੰਦੀ
ਬਾਈ ਇੰਝੇ ਤੇ ਕਿਸੇ ਨੂੰ ਪਤਾ ਨੀ ਨਾ ਜੀ ਬੰਧ ਮੁੱਠੀ ਚ ਕਿਸੇ ਨੂੰ ਕਿ ਪਤਾ ਦੀ ਮੁੱਠੀ ਚ ਕੁੱਛ ਹੈ ਕਿ ਖਾਲੀ ਹੈ ਮੇਰੀ ਤੇ ਮੁੱਠੀ ਬੰਦ ਇਹ ਡਰਸ ਹੈ ਨਾ ਜੀ ਅ ਤੁਸੀਂ ਆਪਣੇ ਆਪ ਕਿਸੇ ਸਮਾਜਿਕ ਕਰੋ
ਹਾਂਜੀ ਹਾਂਜੀ ਸਹੀ ਕਹਿ ਰਹੇ ਹੋ
ਹਾਂ ਮੈਂ ਸਰਦਾਰ ਜੀ ਰਾਤੀ ਆਉਣਗੇ ਨਾ ਮੈਂ ਓਹਨਾ ਨਾਲ ਗੱਲ ਕਰਾਂਗੀ ਉਹਨਾਂ ਨੂੰ ਸਾਰੀ ਰਾਏ ਕਰ ਫਿਰ ਤੁਹਾਡੇ ਨਾਲ ਉਹਨਾਂ ਦੀ ਫੋਨ ਤੇ ਗੱਲ ਕਰਾ ਦਾਂਗੀ ਫਿਰ ਦੇਖ ਲੈਣਾ ਕੀ ਕਹਿੰਦੇ ਨੇ ਕੀ ਕਰਨਾ ਕੀ ਨਹੀਂ ਕਰਨਾ ਚਾਹੀਦਾ ਸਾਰਾ
ਚਲੋ ਠੀਕ ਹੈ ਭੈਣ ਜੀ, ਠੀਕ ਹੈ ਭੈਣ ਜੀ ਮੈਂ ਫੇਰ ਜਾਣਾ ਜਰਾ ਦੁੱਧ ਲੈਣ ਜਾਣਾ ਫੇਰ ਮੈਂ ਦੇਰ ਹੋ ਜਾਏਗੀ ਦੁੱਧ ਮਿਲਣਾ ਕੋਈ ਨੀ ਫੇਰ ਰਾਤੀ
ਬੜੀ ਮਿਹਰਬਾਨੀ ਮੇਰੀ ਹੈ ਮੇਰਾ ਇਹ ਕੰਮ ਜ਼ਰੂਰ ਕਰਾਣਾ ਭੈਣ ਜੀ ਅੱਛਾ ਭੈਣ ਜੀ ਸਤਿ ਸ੍ਰੀ ਅਕਾਲ